ਹੈਲੋ,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
ਹੋਰ ਕਿੱਦਾਂ ਠੀਕ ਹੋ ਬਸ ਵਧੀਆ ਜੀ, ਆਪਣਾ ਵੀ
ਵਧੀਆ ਹੀ ਚਾਹੀਦਾ ਜੀ ਹਾਂਜੀ
ਕੀ ਕਰ ਰਹੇ ਮੈਂ ਕਿਹਾ ਤੁਸੀਂ
ਕੁਛ ਨਹੀਂ, ਮੈਂ ਬਸ ਟੀ ਵੀ ਲਗਾਇਆ ਸੀ, ਮੈਂ ਕਿਹਾ ਚਲ ਕੋਈ ਸੀਰੀਅਲ ਲਗਾਉਂਦੇ ਹਾਂ ਅੱਜ
ਅੱਛਾ -ਅੱਛਾ
ਸੀਰੀਅਲ ਸਮਝ ਨਹੀਂ ਆਉਂਦਾ ਪਿਆ ਕੋਈ
ਠੀਕ ਹੈ।
ਪੁਰਾਣਾ ਸ਼ੋਅ ਹੁੰਦਾ ਪਿਆ ਸੀ ਸਾਥ ਨਿਭਾਉਣਾ ਸਾਥੀਆਂ
ਅੱਛਾ -ਅੱਛਾ ਉਹ ਤਾਂ ਬੜਾ ਪੁਰਾਣਾ ਹੁਣ ਖਤਮ ਹੋ ਗਿਆ ਨਾ ਹੁਣ ਤੇ ਹਨਾ
ਬਸ, ਹੁਣ ਤਾਂ ਜੇ ਉਹੀ ਸਟੋਰੀਆਂ ਬਾਰ ਬਾਰ ਰਿਪੀਟ ਹੋਈ ਜਾਂਦੀਆਂ ਨੇ
ਅੱਛਾ ਅੱਛਾ
ਹਾਂਜੀ
ਹ ਅ ਨੈਟ ਚ ਦੇਖੀ ਜੋ ਬਸ ਇਹੀ ਕੁਛ ਹੀ
ਬਸ ਇਹ ਵੇਖ ਫਿਰ ਬੰਦ ਕਰਕੇ, ਨੈਟਫਲਿਕਸ ਵਗੈਰਾ ਤੇ ਵੇਖ ਲਈਦਾ ਅੱਜ ਕੱਲ ਕਈ ਐਪ ਚੱਲ ਗਏ ਨੇ ਨੈਟ ਨੈਟਫਲਿਕਸ ਨਾਲ ਲੱਭੇ ਚੌਪਾਲ ਦੇ ' ਦੇਖ ਲਓ ਆਪਣਾ ਟਾਈਮ ਪਾਸ ਹੀ ਕਰਨਾ ਕਿਸੇ ਤਰੀਕੇ
ਆਹ ਚੋਪਾਲ ਦਾ ਤੇ ਰਿਚਾਰਜ ਵਗੈਰਾ ਕਰ
ਹਾਂਜੀ, ਨੈੱਟਫਲਿਕਸ ਦਾ ਵੀ ਰਿਚਾਰਜ ਹੁੰਦਾ ਜੀ ਅੱਠ
ਹਾਂ, ਨੈਟਫਲਿਕਸ ਤਾਂ ਹਾਂ
ਅਤੇ ਚੌਪਾਲ ਦਾ ਵੀ ਰਿਚਾਰਜ ਕਰਨਾ ਪੈਂਦਾ
ਹਮ ਉਹਦੇ ਤੇਚ ਚਲੋ, ਮੂਵੀਜ਼ ਵਗੈਰਾ ਹੋ ਜਾਂਦੀਆਂ ਦੇਖ
ਹਾਂ, ਅੱਛੀਆਂ ਮੂਵੀਜ਼ ਹੁੰਦੀਆਂ ਅੱਜ ਵੀ ਅੱਜ ਨੈੱਟਫਲਿਕਸ 'ਤੇ ਆ ਰਹੀ ਸੀ ਮੂਵੀ ਮੂਵੀ ਬੜੀ ਵਧੀਆ ਮੂਵੀ ਸੀਗੀ, ਪ੍ਰਧਾਨ ਮੂਵੀ ਏ
ਅੱਛਾ- ਅੱਛਾ
ਤੇ ਉਹ ਵੀ ਬੜੀ ਅੱਛੀ ਮੂਵੀ ਆਉਂਦੀ ਪਈ ਸੀ ਅੱਜ ਅੱਧੀ ਵੇਖੀ ਹੈ ਬਸ ਹੁਣ ਤੇ ਫਿਰ ਟੀ ਵੀ ਬੰਦ ਕਰਤਾ ਸੀ, ਹੁਣ ਫੇਰ ਦੇਖਦੇ ਹਾਂ ਥੋੜ੍ਹੀ ਦੇਰ ਤ ਹਮ
ਹ ਸਾਡੇ ਤਾਂ ਬੱਚਾ ਹੀ ਨੀ ਰਿਮੋਟ ਛੱਡਦੇ ਤੇ
ਬਸ ਜੇ ਅਸੀਂ ਇਹਨਾਂ ਨੂੰ ਰਿਮੋਟ ਕੀ ਦੇਣੇ ਅਸੀਂ, ਇਹਨਾਂ ਨੂੰ ਸਵੇਰੇ- ਸਵੇਰੇ ਕਾਰਟੂਨ ਵਿਖਾ ਦਿੰਦੇ ਹਾਂ। ਜਿਸ ਲੇ ਸੁੱਤੇ ਹੁੰਦੇ ਨੇ ਫਿਰ ਆਪਣਾ ਲੋਬੀ 'ਚ ਬਹਿ ਕੇ ਅਸੀਂ ਆਪ ਵੇਖ ਲੈਂਦੇ ਹਾਂ, ਟੀ ਵੀ
ਹਮ ਹ ਸਾਡੇ ਛੱਡ ਦੇ ਹੀ ਨਹੀਂ
ਬੱਚਿਆਂ ਨੂੰ ਕਾਰਟੂਨ ਚਾਹੀਦੇ ਹੈ ਜੀ, ਆਪਣੇ
ਬੀਦਰ ਮੰਨਤ
ਇਹਨਾਂ ਨੇ ਆਪਣੇ ਕਾਰਟੂਨ ਵੇਖਣੇੇ ਨੇ
ਹੂੰ,
ਅਸੀਂ ਆਪਣੇ ਵੇਖਣੇ ਨੇ
ਬਸ ਬਸ
ਹੁਣ ਤਾਂ ਏਨਾ ਕਰੇਜ਼ ਆਪਾਂ ਲੋਕਾਂ ਨੂੰ ਰਿਆ ਈ ਨੀ ਪੈਲੇ ਬਹੁਤ ਕਰੇਜ਼ ਹੁੰਦਾ ਸੀ ਨਾਟਕ ਵਗੈਰਾ ਦਾ ਨਾ। ਹੁਣ ਚਲੋ ਹੁਣ ਘਰਾਂ ਵਿੱਚ ਮਸਤ ਹੋਗੇ ਆ ਆਪਣੇ- ਆਪਣੇ।
ਹੂੰ, ਬਿਲਕੁਲ ਬਿਲਕੁਲ, ਹੁਣ ਨੀ ਓ ਚੀਜ਼ਾਂ
ਹੁਣ ਓ ਚੀਜ਼ਾਂ ਕਿੱਥੇ ਰਹੀਆਂ।
ਇੱਕ ਘਰ ਟੀਵੀ ਹੁੰਦਾ ਸੀ ਤੇ ਸਾਰੇ ਜਾ ਕੇ ਬੈਠ
ਵੈਸੇ ਅਸੀਂ ਆਪ ਇਹੀ ਕਰਦੇ ਹੁੰਦੇ ਸੀ, ਸਾਰਾ ਸਾਰਾ ਦਿਨ ਮੰਮੀ ਨੇ ਵਾਜ਼ਾਂ ਈ ਮਾਰਦੇ ਰੈਣਾ ਅਸੀਂ ਕਦੀ ਕਿਸੇ ਦੇ ਘਰੋਂ ਲੱਭਣਾ, ਕਦੀ ਕਿਸੇ ਦੇ ਘਰੋਂ ਲੱਭਣਾ ਜਾ ਕੇ ਅੱਜ ਕੱਲ ਏ ਚੀਜ਼ਾਂ ਰਹੀਆਂ ਈ ਨੀ ਬੱਚੇ ਚ ਚਾਰ ਦਵਾਰਾਂ ਚ ਕੈਦ ਹੋਗੇ ਨੇ ਜਿੱਦਾਂ ਜਿੱਦਾਂ ਪੁਰਾਣੇ ਜ਼ਮਾਨੇ ਚ ਜਨਾਨੀਆਂ ਨੂੰ ਰੱਖਿਆ ਜਾਂਦਾ ਸੀ ਨਾ। ਓ ਹਾਲ ਬੱਚਿਆਂ ਦਾ ਅੱਜ ਕੱਲ ਹੋ ਗਿਆ ਵੈ।
ਹੂੰ, ਬਾਰ ਕੱਢਣ ਦਾ ਸਮਾਂ ਵੀ ਤੇ ਨੀ ਐ ਨਾ ਹੈਗਾ।
ਸਮਾਂ ਵੀ ਹੈਨੀ, ਕੁਛ ਪੇਰੈਂਟਸ ਵੀ ਉਨੇ ਕਿ ਫਰੀ ਨੇ ਅੱਜ ਕੱਲ, ਤੁਹਾਨੂੰ ਪਤਾ ਜ਼ਿੰਮੇਵਾਰੀਆਂ ਨੇ ਸਿਰ ਤੇ ਤੇ ਆਪਣਾ ਪਾਪਾ ਇਹਨਾਂ ਦੇ ਕਦੋਂ ਕੰਮ ਤੇ ਆਣਗੇ ਤੇ ਕਦੋਂ ਇਹਨਾਂ ਨੂੰ ਵਾਪਿਸ ਆਣ ਕੇ ਲੈਣ ਇਹਨਾਂ ਨੂੰ ਬਾਜ਼ਾਰ ਵਗੈਰਾ ਲੈ ਕੇ ਜਾਣਗੇ।
ਹੁਣ ਸਈ ਏ
ਓ ਸਭ ਆਪਣੇ ਆਪਣੇ ਕੰਮਾਂ ਚ ਬਿਜ਼ੀ ਨੇ। ਓ ਵੀ ਰਾਤੀ ਥੱਕੇ ਟੁਟੇ ਆਂਦੇ ਨੇ, ਓ ਵੀ ਕਹਿੰਦੇ ਨੇ ਵੀ ਮੈਨੂੰ ਨਾ ਛੇੜੋ ਇਸ ਟਾਈਮ ਮੈਨੂੰ ਰੈਸਟ ਕਰਨ ਦੋ। ਸਾਨੂੰ ਇਹੀ ਹੁੰਦਾ ਕਿ ਚੱਲ ਆਪ ਆਪ ਲੈਜੋ ਥੋੜ੍ਹੀ ਦੇਰ ਬਾਜ਼ਾਰ ਇਹਨਾਂ ਨੂੰ ਥੋੜ੍ਹਾ ਬਹੁਤ ਘੁੰਮ-ਫਿਰ ਆਣਗੇ, ਹਾਂਜੀ।
ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਏ, ਉਦੋਂ ਸਾਨੂੰ ਸਾਡੇ ਨੀ ਕੰਮ ਮੁੱਕਦੇ।
ਤੇ ਇੱਕ ਸੰਡੇ ਹੁੰਦਾ ਏਨਾਂ ਨੂੰ ਛੁੱਟੀ ਤੇ ਓ ਦਿਨ ਅਸੀਂ ਸਾਰਾ ਦਿਨ ਝਾੜੂ-ਪੋਚਾ ਈ ਹੱਥ ਵਿੱਚ ਰਹਿੰਦਾ ਐ ਜੀ। ਪਹਿਲੇ ਨਾਸ਼ਤਾ ਕਰਨਾ ਹੁੰਦਾ ਆਲੂ ਵਾਲੀ ਰੋਟੀਆਂ ਦਾ
ਹੂੰ।
ਬਸ ਓ ਬਾਰਾਂ ਵਜੇ ਉਹ ਕਰ ਲਿੱਤਾ ਤੇ ਉਹਨੇ ਵੈਸੇ ਡਿੱਕ ਕਰ ਦੇਣਾ ਹੁੰਦਾ। ਫੇਰ ਆਪਣੇ ਸ਼ਾਮ ਫੇਰ ਥੋੜ੍ਹੀ ਦੇਰ ਦੁਪਹਿਰੇ ਇਹਨਾਂ ਨੂੰ ਲੇਟਾ ਲਟੁ ਕੇ ਫੇਰ ਸ਼ਾਮੀ ਇੱਧਰ ਗੁਰੂਦੁਆਰਾ ਹੈਗਾ ਬੁੜੀਆਂ ਸਾਹਿਬ ਉੱਧਰ ਚਲੇ ਜਾਈ ਦਾ।
ਅੱਛਾ ਅੱਛਾ।
ਫਿਰ ਉਧਰ ਥੋੜਾ ਲੇਟ ਈ ਜਾਈਦਾ, ਸੱਤ ਅੱਠ ਸਾਡੇ਼ ਸੱਤ ਵਜੇ, ਫਿਰ ਉੱਧਰੋ ਰਾਤ ਦਾ ਲੰਗਰ ਵਗੈਰਾ ਖਾ ਕੇ
ਠੀਕ ਐ, ਠੀਕ ਐ ਚਲੋ ਵਧੀਆ ਨਾਲੇ ਟਾਈਮ ਸਪੈਂਡ ਹੋ ਜਾਂਦਾ।
ਹੋਰ ਨਾਲੇ ਆਂਦੀ ਵਾਰੀ ਥੋੜਾ ਜਾ ਫੇਰ ਬੱਚੇ ਤਂਗ ਕਰਨ ਤੇ ਫਿਰ ਮੋਲ ਵਗੈਰਾ ਲੈ ਜਾਈ ਦਾ, ਯਮੁਨਾਨਗਰ ਮੋਲ ਹੈਗੇ ਨੇ। ਸਿਟੀ ਮੋਲ ਵਗੈਰਾ
ਉੱਥੇ ਫੇਰ ਥੋੜਾ ਬਹੁਤਾ ਘੁੰਮ ਆਂਦੇ ਨੇ, ਸੁਵਿਧਾ ਮੋਲ ਏ ਸਿਟੀ ਮੋਲ ਏ, ਬਸ ਜੀ ਏ ਇੱਧਰਲੇ ਸ਼ਹਿਰਾਂ ਚ ਤੇ ਹਾਂਜੀ ਇੱਧਰਲੇ ਸ਼ਹਿਰਾਂ ਚ ਏਹੀ ਵਧੀਆ ਚੀਜ਼ਾਂ ਹੈ ਜੀ, ਵਈ ਮਾਲ ਵਗੈਰਾ ਤੇ ਹੈਗੇ ਨੇ ਨਾ ਘੁੰਮਣ ਵਾਸਤੇ ਸਾਡੇ ਉੱਧਰ ਦੇਖੋ ਤੁਸ ਕਿ ਮੋਲ ਹੀ ਹੈਨੀ, ਸੁੱਖ ਨਾਲ ਅੱਜ ਪਤਾ ਨੀ ਕਿੰਨੇ ਸਾਲਾਂ ਬਾਦ ਜੂਡੀਓ ਖੁੱਲ੍ਹਿਆ ਹੁਣ ਜੇ
ਅੱਛਾ
ਹਾਂਜੀ ਕਈ ਸਾਲਾਂ ਬਾਅਦ ਜੂਡੀਓ ਖੁੱਲ੍ਹਿਆ ਹੋਣਾ ਐ ਹਾਂਜੀ ਵਿਸ਼ਾਲ ਪਤਾ ਨੀ ਕਿੱਦਾਂ ਬਣਾ ਤਾ ਹੋਇਆ ਸੀ ਉਹਨਾਂ ਨੇ
ਹਮ ਹੁ ਨਹੀਂ ਹੁਣ ਕਰਨਗੇ ਕੁ
ਕਰਨਗ ਜੇ ਬਹੁਤ ਸੁਧਾਰ ਹੋ ਰਹੇ ਨੇ ਸਾਡੇ ਪੰਜਾਬ ਵਾਲੀ ਸਾਈਡ ਤੇ ਵੈਸੇ ਵੀ
ਬਹੁਤ ਹੋ ਰੇ ਆ ਆਪ ਸਰਕਾਰ ਕਰ ਤਾਂ ਰਹੀ ਹੈ ਬਾਕੀ ਦੇਖੋ
ਹਾਂਜੀ ਜਿਹੜੀ ਆਮ ਆਦਮੀ ਪਾਰਟੀ ਆਈ ਨਾ ਹੁਣ ਉਹ ਬੜੇ ਸੁਧਾਰ ਕਰਦੀ ਪਈਏ
ਹਮ ਕਈਆਂ ਨੂੰ ਚੰਗੀ ਵੀ ਲੱਗਦੀ ਐ ਕਈਆਂ ਨੂੰ ਮਾੜੀ ਵੀ ਲੱਗਦੀ ਐ
ਬਸ ਜੀ ਚੰਗੀ ਹੈਗੀ ਵੀ ਏ ਇਹ ਬਾਕੀ ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਜੀ
ਬਾਕੀ ਕਹਿੰਦੇ ਨਾ ਬਦਨਾਮ ਕਰਨ ਵਾਲੇ ਬਥੇਰੇ ਬੈਠੇ ਦੇ ਨੇ
ਹਾਂਜੀ ਅੱਜ ਕੱਲ੍ਹ ਸਭ ਕੁਛ ਕੀ ਹ ਕਿ ਜਿਹੜੇ ਖਾਂਦੇ ਨੇ ਜਿਹਦਾ ਉਹਦੇ ਵੱਲਦੇ ਹੋ ਜਾਂ ਦੇ ਨੇ ਬ ਤੁਸੀਂ ਉਹਨੂੰ ਵੋ ਟ ਦਿਓ ਜਿਹੜਾ ਤੁਹਾਡੇ ਸ਼ਹਿਰ ਲਈ ਜਿਹੜਾ ਤੁਹਾਡੇ ਲਈ ਕੁਛ ਕਰਦਾ ਪਿਆ ਜਿੰਨੇ ਆਉਣ ਵਾਲੇ ਟਾਈਮ ਚ ਤਾਡੇ ਕੰਮ ਆਨੈ ਤੁਹਾਡੇ ਸ਼ਹਿਰ ਚ ਹੁਣ ਦੇਖੋ ਜੀ ਸਾਡੇ ਪੰਜਾਬ ਵੱਲ ਉਹਨਾਂ ਛੇ ਸੌ ਯੂਨਿਟ ਮਾਫ਼ ਕੀਤੀ ਵੀ ਐ ਕੀਤੀ ਹੋਈ ਐ ਨਾ ਤੇ ਐਦਰ ਸਾਡੇ ਇੱਧਰਲੇ ਪਾਸੇ ਕੁਛ ਮਾਫ਼ ਹੈਗਾ ਤੁਸੀਂ ਵੋਟਾਂ ਉਹਨਾਂ ਨੂੰ ਪਾਓ ਜਿਨ੍ਹਾਂ ਨੇ ਤੁਹਾਨੂੰ ਇਹੋ ਜਿਹੀਆਂ ਫੈਸਿਲਿਟੀਜ਼ ਦੇਣੀਆਂ ਨੇ ਸਹੂਲਤਾਂ ਦੇਣੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਉਹਦਾ ਕੀ ਫਾਇਦਾ ਉਹਨਾਂ ਨੂੰ ਵੋਟ ਪਾ ਕੇ ਚਤਾ ਦੋ ਜਿਹਨਾਂ ਨੇ ਸ਼ਰਾਬਾਂ ਵੰਡਣੀਆਂ ਨੇ
ਬਸ ਬੱਸ ਸਾਡੇ ਪੰਜਾਬ ਚ ਅੱਗੇ ਲੋਕੀ ਇਸ ਚੀਜ਼ ਨੂੰ ਲਾਈਕ ਕਰਦੇ ਨੇ
ਬਸ ਜੀ ਇਹੀ ਗੱਲ ਏ ਉਹ ਕਿਹੜਾ ਚੰਗੀਆਂ ਸ਼ਰਾਬਾਂ ਵੰਡਦੇ ਨੇ ਵੋਟਾਂ ਪਿੱਛੇ ਉਹਨਾਂ ਨੇ ਕੈਪਸੂਲ ਘੋਲੇ ਹੁੰਦੇ ਨੇ ਵਿੱਚ ਟੀਕੇ ਲਾਏ ਹੁੰਦੇ ਨੇ ਉਹਨਾਂ ਨੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਵਿੱਚ ਬਾਅਦ ਵਿੱਚ ਪਹਿਲਲੇ ਇਹਨਾਂ ਨੇ ਮ ਜਿਾਂ ਜਿਨਾਂ ਦਸ ਦਸ ਬੋਤਲਾਂ ਇਕੱਠੀਆਂ ਕਰ ਲੈਣੀਆਂ ਬਾਅਦ ਚ ਇਹਨਾਂ ਨੇ ਬਿਮਾਰ ਪੈ ਜਾਣਾ
ਹ
ਕੀ ਕਰ ਸਕਦੇ ਹਾਂ ਨਸ਼ਾ ਵੀ ਤਾਂ ਦਿਨ ਬਰ ਦਿਨ ਵੱਧਦਾ ਜਾਂਦਾ ਪਿਆ
ਚੰਗਾ ਨੀ ਹੈਗਾ
ਰ ਅੱਜ ਕੱਲ੍ਹ ਨਸ਼ਾ ਵੀ ਦਿਨ ਬਰ ਦਿਨ ਵੱਧਦਾ ਜਾਂਦਾ ਪਿਆ ਪਰ ਇਹ ਚੀਜ਼ਾਂ ਨੇ ਸਾਡੇ ਪੰਜਾਬ ਵੱਲ ਗ਼ਲਤ ਜਿਹੜੇ ਕਿ ਨਸ਼ਾ ਵੱਧਦਾ ਜਾਂਦਾ ਪਿਆ
ਬਿਲਕੁਲ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ
ਮੇਰੇ ਹਸਬੈਂਡ ਸੁਣਾਂਦੇ ਪਏ ਸੀ ਥੋੜੇ ਦਿਨ ਪਹਿਲਾਂ ਇੱਕ ਇਹਨਾਂ ਦੇ ਨਾਲ ਕੋਲੇਜ ਫਰੈਂਡ ਸੀਗਾ ਇਹਨਾਂ ਦਾ ਨਾ ਤੇ ਉਹ ਆਪਣਾ ਪੂਰੇ ਪੂਰੇ ਸਕੂਲ ਦਾ ਟੋਪਰ ਸੀ ਇੱਕ ਤੇ ਹੁੰਦਾ ਨਾ ਕਲਾਸ ਦਾ ਟੋਪਰ ਉਹ ਪੂਰੇ ਸਕੂਲ ਦਾ ਟੋਪਰ ਸੀਗਾ ਅਤੇ ਉਹ ਆਪਣਾ ਨਾ ਕੀ ਕਹਿੰਦੇ ਨੇ ਮਗਰ ਪੈ ਗਿਆ ਕਿ ਮੈਂ ਨਾ ਬਾਹਰ ਜਾਣਾ ਐ ਚਲੋ ਠੀਕ ਹੈ ਜੀ ਉਹਦੇ ਘਰਦਿਆਂ ਨੇ ਪੈਸੇ ਵਗੈਰਾ ਲਾਏ ਅੱਛੇ ਸੀ ਘਰੋਂ ਉਹਨਾਂ ਨੇ ਬਾਹਰ ਭੇਜ ਦਿੱਤਾ ਉਹਨੂੰ ਤੇ ਬਾਹਰ ਜਾ ਕੇ ਨਸ਼ਿਆਂ 'ਚ ਲੱਗ ਗਿਆ ਉਸ ਮੁੰਡਾ ਅੱਜ ਤੁਸੀਂ ਮੁੰਡਾ ਵੇਖੋ ਵੀ ਇੰਨਾ ਪਤਲਾ ਆਏ ਦਾ ਨਾ ਕਿ ਉਹਦੀਆਂ ਹੱਡ ਗਿੱਲਣੋ ਤੁਸੀਂ ਸਰੀਰ ਦੀਆਂ
ਦਸ ਪਕੜ ਜਾਈ
ਤੇ ਸਪੈਸ਼ਲ ਉਹਦੀ ਅਖਬਾਰ ਦੇ ਵਿੱਚ ਨਿਊਜ਼ ਆਈ ਕਿ ਮੁੰਡਾ ਇਸ ਕੋਲਜ ਵਿੱਚ ਪੜ੍ਹਨ ਵਾਲਾ ਸੀ ਤੇ ਨਸ਼ਿਆਂ ਦੇ ਨਾਲ ਇਹਦਾ ਇਹ ਬੁਰਾ ਹਾਲ ਹੋ ਗਿਆ।
ਬੱਸ ਬਾਹਰ ਕਹਿੰਦੇ ਤੇ ਹੈ ਨਾ ਬਾਹਰ ਕੈਨੇਡਾ ਵਿੱਚ ਇਹੀ
ਹਰ ਚੀਜ਼ ਹਰ ਜਗ੍ਹਾ ਹੈ ਜੀ ਅੱਜ ਕੱਲ੍ਹ ਕੀ ਤੁਸੀਂ ਕੀ ਕਹਿੰਦੇ ਹੋ ਕਿ ਜੇਹੜੀ ਅੰਦਰ ਜੇਲ ਹੈ ਉਹਦੇ ਵਿੱਚ ਵੀ ਨਸ਼ਾ ਨਸ਼ਾ ਨਹੀਂ ਮਿਲਦਾ ਉਹਦੇ ਵਿੱਚ ਖੁਦ ਸਪਲਾਈ ਕਰਦੀ ਹੈ ਪੁਲਿਸ ਨਸ਼ਾ
ਸਭ ਕੁਛ ਨ ਐ।
ਹਾਂਜੀ। ਸਭ ਕੁਛ ਚੱਲ ਜਾਂਦਾ ਅੱਜ ਕੱਲ੍ਹ ਨਾ।
ਕਲਯੁੱਗ ਐ।
ਕੋਈ ਵੀ ਜਗ੍ਹਾ ਬੱਚਿਆਂ ਵਾਸਤੇ ਸੇਫ ਨਹੀਂ ਹੈਗੀ। ਅਗਰ ਤੁਸੀਂ ਕਹਿੰਦੇ ਹੋ ਵੀ ਆਪਣੇ ਬੱਚਿਆਂ ਨੂੰ ਕੋਈ ਨਸ਼ਾ ਛਡਾਓ ਕੇਂਦਰ ਚ ਵੀ ਪਾਉਣਾ ਏ ਅਗਲੇ ਕਹਿੰਦੇ ਅਸੀਂ ਇੱਕ ਗੋਲੀ ਤੇ, ਇਹਨਾਂ ਨੂੰ ਸਵੇਰੇ ਦੇਣੀ ਦੇਣੀ ਹੈ ਨਸ਼ੇ ਦੀ। ਇੱਕ ਗੋਲੀ ਦਾਗੇ ਸਾਰਾ ਦਿਨ ਸਾਨੂੰ ਤੰਗ ਤੇ ਨੀ ਕਰਨਗੇ। ਤੇ, ਫੇਰ ਅਸੀਂ ਬੱਚੇ ਨੂੰ ਉੱਥੇ ਭੇਜੀਏ ਵੀ ਕਿਉਂ ਜਿੱਥੇ ਉਹਨਾਂ ਨੇ ਗੋਲੀ ਤਾਂ ਦੇਣੀ ਦੇਣੀ, ਉਹ ਗੋਲੀ ਫਿਰ ਘਰ ਹੀ ਖਾਈ ਜਾਣ
ਉਹੀ ਤੇ ਗੱਲ ਹੈ।
ਉਹ ਗੋਲੀ ਫਿਰ ਘਰ ਖਾਈ ਜਾਣ ਆਪਣੀ।
ਹਾਜੀ ਅੱਜ ਕੱਲ ਕਿਸੇ ਤੇ ਭਰੋਸਾ ਹੀ ਨਹੀਂ ਹੈ। ਹੂੰ। ਨਾਂ ਜੀ ਨਾਂ ਤੇ ਸਾਡੇ ਵਰਗੀਆਂ ਖੇਡਾਂ ਥੋੜੀਆਂ ਰਹੀਦੀਆਂ ਵਾ। ਅੱਜਕਲ ਤੇ ਬਸ ਇਦਾਂ ਹੀ ਹੈ।
ਅੱਜ ਕੱਲ੍ਹ ਕੋਈ ਕਿਸੇ ਨੂੰ ਵੇਖ ਨਹੀਂ ਸਿਖਾਉਂਦਾ ਐਂ ਟਾਈਮ ਆ ਗਿਆ ਵੈ।
ਅੱਜ ਕੱਲ ਕੋਈ ਕਹਿੰਦਾ, ਤੂੰ ਇੱਕ ਸੁਣਾ ਮੈਂ ਤੈਨੂੰ ਅੱਗੋਂ ਦੱਸ ਸੁਣਾਦਾ। ਹਾਂ ਬਸ ਅੱਜ ਕੱਲ ਆਹ ਜਮਾਨਾ ਜੀ ਅੱਜ ਕੱਲ ਕੋਈ ਸਹਿਣ ਸ਼ਕਤੀ ਨਹੀਂ ਹੈ। ਬਸ ਸਭ
ਬਿਲਕੁਲ ਵੀ ਨਹੀਂ ਰਹੀਦੀ ਨਾ ਕੁੜੀਆਂ 'ਚ ਨਾ ਮੁੰਡਿਆਂ 'ਚ। ਸਭ ਦਾ ਓ ਹਾਲ ਹੋ ਗਿਆ। ਤੇ ਹੁਣ ਵੀਹੀਆਂ ਵੇਖ ਲੋ। ਘਰਾਂ ਚ ਮਾੜੀ ਜਿਹੀ ਗੱਲ ਹੁੰਦੀਆਂ ਨੇ ਤੇ ਲੈ ਦੇ ਸੋਟਾ ਲੈ ਕੇ ਮਗਰ ਪੈ ਜਾਂਦੀਆਂ ਨੇ।
ਆਹੋ।
ਥੋੜਾ ਜਿਹਾ ਬੰਦੇ ਨੂੰ ਕਰਨਾ ਚਾਹੀਦਾ। ਕੁੱਛ ਸੁਣਨੀਆਂ ਵੀ ਪੈਂਦੀਆਂ ਕੁੱਛ ਕਰਨੀਆਂ ਵੀ ਪੈਂਦੀਆਂ।
ਬਸ ਜੀ ਟਾਈਮ ਬਦਲ ਗਿਆ ਜੀ ਪਹਿਲੇ ਹੋਰ ਟਾਈਮ ਹੁੰਦਾ ਸੀ ਸੱਸਾਂ ਬੜੀਆਂ ਡਾਢੀਆਂ ਹੁੰਦੀਆਂ ਸੀ ਤੇ ਇਹ ਵੀ ਲੋਕੀ ਕੱਟਦੇ ਸੀ। ਅੱਜ ਕੱਲ੍ਹ ਅਤੇ ਸੱਸਾਂ ਵੀ ਪੜ੍ਹੀਆਂ ਲਿਖੀਆਂ, ਕੁਛ ਕਹਿੰਦੀਆਂ ਨਹੀਂ ਅਤੇ ਵੀ ਨਹੀਂ ਲੋਕੀ ਘੱਟ ਪਾਉਂਦੇ।
ਅੱ
ਕੱਟਣ ਆਲੇ ਕੱਟੀ ਜਾਂਦੇ ਨੇ, ਕੁਛ ਪਿੱਛੋਂ ਮਾਂ ਪਿਓ ਦੀਆਂ ਛੇਵਾਂ ਹੁੰਦੀਆਂ ਨੇ, ਜੀ।
ਬਸ, ਬਸ, ਬਿਲਕੁਲ, ਬਿਲਕੁਲ
ਕੈਣ ਬਈ ਨਹੀਂ ਧੀਏ ਤੇਰਾ ਵਿਆਹ ਕਰਦਾ, ਤੂੰ ਇੱਥੇ ਹੀ ਰੈਣਾ ਅਤੇ ਕਿਉਂ ਧੀਆਂ ਦੇ ਘਰ ਉੱਜੜਨ ਬਈ ਉਹਤੇ ਆਪਣੇ ਆਪ ਵੱਸਣ
ਹਾਂ, ਤਾਂ ਹੈ।
ਹੋਰ ਸੁਣਾਓ‌।
ਬਸ ਵਧਿਆ, ਤੁਸੀਂ ਸੁਣਾਓ
ਬਸ ਚਾਹ ਵਗੈਰਾ ਬਣਾਣ ਲੱਗੀ, ਹਾਂ ਹੁਣ ਪ੍ਰੈੱਸ ਲਗਾਈ ਦੀ ਹੈ, ਨਾਲ ਨਾਲ ਇੱਕ ਅੱਧੀ ਸ਼ਰਟ ਕਰਕੇ ਫਿਰ ਨਾਲ ਈ ਚਾਹ ਬਣਾਂਦੇ ਹਾਂ।
ਅੱਛਾ ਅੱਛਾ
ਹਾਂਜੀ
ਬਾਜ਼ਾਰ ਜਾਣਾ ਸੀ। ਮੈ ਕੇਆ ਚੱਲ ਪੈਲਾ ਤਾਡੇ ਨਾਲ ਕੋਲ
ਹਾਂਜੀ, ਮੈਂ ਵੀ ਕਿਹਾ ਮੈਂ ਕਿਹਾ ਬੜੇ ਦਿਨ ਬਾਅਦ ਕੋਲ ਆਈ ਹੈ, ਅੱਜ ਚਲੋ ਠੀਕ। ਮੈਨੂੰ ਨਾ ਕੋਲ ਆਂਦੀ ਵੀ ਮੈਂ ਬਾਅਦ 'ੋਂ ਕਰਾਂਗੀ ਤੁਹਾਨੂੰ ਓਕੇ, ਜੀ ਸਤਿ ਸ਼੍ਰੀ ਅਕਾਲ ਜੀ।